ਹਮ
ਹੈਲੋ।
ਹੈਲੋ। ਸਤਿ ਸ੍ਰੀ ਅਕਾਲ ਜੀ। ਹਾਂਜੀ- ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ -ਚਾਲ?
ਵਧੀਆ -ਵਧੀਆ ਤੁਸੀਂ ਸੁਣਾਓ ਠੀਕ ਹੋ
ਹਾਂਜੀ -ਹਾਂਜੀ ਵਧੀਆ ਮੈਂ ਹੋਰ ਤੁਸੀਂ ਠੀਕ ਹੋ
ਹਾਂਜੀ- ਹਾਂਜੀ ਵਧੀਆ ਫਸਟ ਕਲਾਸ ਹੋਰ ਕੀ ਕਰਦਾ ਫਿਰ
ਬਸ ਕੁਛ ਨੀ ਹੁਣੇ ਰੋਟੀ ਖਾ ਕੇ ਬੈਠੀ ਸੀ ਤੁਸੀਂ ਖਾ ਲਈ ਰੋਟੀ
ਹਾਂਜੀ- ਹਾਂਜੀ ਅੱਜ ਬਹੁਤ ਜ਼ਿਆਦਾ ਗਰਮੀ ਸੀ ਨਾ ਅਨੁਮਾਨੀ ਗਾਸ ਦੀ ਵੀ ਹੈਗੀ ਸੀ
ਹਾਂਜੀ-ਹਾਂਜੀ। ਸੀਗੀ, ਆਪਾਂ ਛਬੀਲ ਲਗਾਈ ਸੀ ਆਪਣੀ ਦੁਕਾਨ ਤੇ ਨਾ ਬੜਾ ਰਸ਼ ਸੀ, ਬਜ਼ਾਰ'ਚ ਹਾਂਜੀ-ਹਾਂਜੀ, ਆਪਾਂ ਲੈ ਕੇ ਆਏ ਸੀ ਦੋ-ਚਾਰ ਪੇਟੀਆ ਰੂਹ-ਅਵਜ਼ਾ ਦੀ। ਤੇ ਅਪਾ ਕਿਹਾ ਚਲੋ ਛਬੀਲ ਹੀ ਲਾ ਲੈਂਨੇ ਆ ਦੁਕਾਨ ਤੇ, ਅੱਜ ਦੇ ਦਿਨ ਸੇਵਾ ਕਰਨਾ ਵੀ ਬੜਾ ਪੁੁੰਨਯ ਦਾ ਕੰਮ ਹੁੰਦਾ ਹੈ, ਤੇ ਮੈਂ ਕਿਹਾ ਚਲੋ, ਛਬੀਲ ਈ ਲਾ ਲੈਂਨੇ ਆ।
ਹਾਂਜੀ ਤੁਸੀਂ ਬੜਾ ਵਧੀਆ ਕੰਮ ਕੀਤਾ ਅੱਜ, ਬਹੁਤ ਵੱਡਾ ਪੁੰਨ ਦਾ ਕੰਮ ਕੀਤਾ। ਗਰਮੀ ਬਹੁਤ ਸੀ ਅੱਜ, ਧੁੱਪ ਬਹੁਤ ਤਿੱਖੀ ਸੀਗੀ।
ਹਾਂਜੀ, ਬੜੀ ਗਰਮੀ ਸੀ। ਆਪਾ ਤਿੰਨ-ਚਾਰ ਪੇਟੀਆ ਲਿਆਏ ਸੀ ਅਲੱਗ-ਅਲੱਗ ਫਲੇਵਰ ਦੀ। ਆਪਾ ਲਿਆਏ ਸੀ, ਗੁਲਾਬ ਵਾਲੀ ਵੀ ਲਿਆਏ ਸੀ, ਅੰਬ ਵਾਲੀ ਵੀ ਲਿਆਏ ਲੀਚੀ ਵਾਲੀ ਸੀ ਅਲੱਗ-ਅਲੱਗ ਫਲੇਵਰ ਦੇ ਆਪਾਂ ਬਣਾਏ ਸੀਗੇ ਇੱਕ-ਇੱਕ ਘੰਟੇ ਬਾਅਦ ਆਪਾ ਬਦਲਦੇ ਜਾ ਰਹੇ ਲੁੱਟਿਆ ਉਸ
ਚਲੋ ਬਹੁਤ ਵਧੀਆ, ਬਹੁਤ ਵਧੀਆ ਤੁਸੀਂ ਕੰਮ ਕੀਤਾ ਉਹ ਅੱਜ ਗਰਮੀ ਬਹੁਤ ਧੁੱਪ ਵੀ ਦਿੱਤੀ ਸੀ ਰਸ਼ ਤਾ ਕਾਫ਼ੀ ਪਿਆ ਹੋਣਾ ਇਥੇ
ਬੜਾ ਰਸ਼ ਸੀਗਾ ਬੜਾ ਰਸ਼ ਸੀਗਾ ਆਪਾਂ ਤੇ ਲੋਕਾਂ ਨੂੰ ਫੈਕਟਰੀਆਂ ਚ ਜਾ ਕੇ ਵੀ ਦੇ ਕੇ ਆਏ ਆ ਆਪਾਂ ਦੋ ਚਾਰ ਕੈਂਪ ਪੜ ਲਏ ਸੀ, ਤੇ ਸਾਡੇ ਨੇ ਜਿਹੜੇ ਫੈਕਟਰੀਆਂ ਨੇ ਉੱਥੇ ਵੀ ਜਾ ਕੇ ਆਪਾਂ ਸੇਵਾ ਕੀਤੀ ਹੈ ਲੋਕਾਂ ਨੂੰ ਸਾਰਿਆਂ ਨੂੰ ਆਪਾਂ ਪਿਲਾ ਕੇ ਆਏ ਹਾਂ ਤੇ ਬੱਸ ਸਟੈਂਡ ਹੈ ਸਾਡੇ ਘਰ ਦੇ ਨੇੜੇ ਉੱਥੇ ਵੀ ਆਪਾਂ ਜਿਹੜੀ- ਜਿਹੜੀ ਬੱਸ ਆਈ ਜਾ ਰਹੀ ਸੀ ਆਪਾਂ ਬੱਸ ਚ ਚੜ੍ਹ- ਚੜ ਕੇ ਸਾਰਿਆਂ ਨੂੰ ਕੀਤੀ ਹੈ ਸੇਵਾ ਕੀਤੀ ਹੈ ਮਤਲਬ ਸਾਨੂੰ ਵੀ ਬੜਾ ਆਨੰਦ ਆਇਆ ਤੇ ਲੋਕ ਵੀ ਇਹ ਨਾਲ ਲੁੱਟ ਹੀ ਰਹੇ ਸੀ ਉੱਥੇ
ਨਹੀਂ-ਨਹੀਂ ਚਲੋ ਬਹੁਤ ਵਧੀਆ ਪ੍ਰੋਗਰਾਮ ਹੋ ਗਿਆ ਤੁਹਾਡਾ ਪ੍ਰੋਗਰਾਮ ਵਧੀਆ ਹੋ ਗਿਆ ਤੁਹਾਡਾ ਪੁੰਨ ਦਾ ਕੰਮ ਸਾਰਾ ਹੋ ਗਿਆ ਅੱਜ
ਵਧੀਆ ਆਪਾਂ ਅੱਠ ਵਜੇ ਤੱਕ ਲਾਏ ਰੱਖਿਆ, ਫਿਰ ਘਰ ਆ ਕੇ ਅਹ ਮੈਂ ਅੱਠ ਸਾਢੇ ਅੱਠ ਘਰ ਆਈ ਸੀ ਫਿਰ ਮੈਂ ਥੱਕ ਗਈ ਸੀ ਮੈਂ ਕਿਹਾ ਚਲੋ ਥੋੜ੍ਹੀ ਦੇਰ ਆਰਾਮ ਕਰ ਲਵਾਂ, ਫੇਰ ਉੱਠ ਕੇ ਰੋਟੀ ਪਾਣੀ ਬਣਾਵਾਂਗੀ
ਨਹੀਂ ਸਹੀ- ਸਹੀ ਗੱਲ ਹੈ ਸਹੀ ਗੱਲ ਹੈ ਚਲੋ ਵਧੀਆ ਹੋ ਗਿਆ ਅੱਜ ਰਸ਼ ਵੀ ਬਹੁਤ ਪਿਆ ਹੋਣਾ ਜੀ ਇਸ ਹਾਂਜੀ- ਹਾਂਜੀ- ਹਾਂਜੀ ਅੱਜ ਤਾਂ ਜਗ੍ਹਾ- ਜਗ੍ਹਾ ਤਾਂ ਅਨੁਮਾਨੀ ਇਕਾਦਸੀ ਨਾ ਇਸ ਕਰਕੇ ਜਗ੍ਹਾ- ਜਗ੍ਹਾ ਹਰ ਮਹੱਲੇ ਚ ਹਰ ਮੋੜ ਹਰ ਜਗਾ ਤੇ ਸ਼ਬੀਲਾ ਲੱਗੀਆਂ ਅਜ ਬਹੁਤ ਸ਼ਬੀਲਾਂ ਲੱਗੀਆਂ
ਹਾਂਜੀ ਸਾਡੇ ਇੱਧਰ ਕੁਲਫੀਆ ਵੀ ਵੰਡ ਰਹੇ ਸੀ ਲੋਕੀ ਕੁਲਫੀਆ ਸੀਗੀ ਅੱਛਾ ਔਰ ਤਰਬੂਜ, ਹਾਂਜੀ ਜੀ ਹਾਂਜੀ ਬੜੀ ਠੰਡਕ ਪਾਈ ਹੋਈ ਸੀ ਸਾਰਿਆਂ ਨੇ ਮਤਲਬ ਜਿਹੜੀ ਠੰਡੀ ਚੀਜ਼ਾਂ ਹੁੰਦੀ। ਯਾਨੀ ਉਹਦੀ ਸੇਵਾ ਕਰ ਰਹੇ ਸੀ ਅੱਜ ਅੱਜ ਦੇ ਦਿਨ ਠੰਡੀ ਚੀਜ਼ਾਂ ਉਹ ਹੈ ਨਾ ਉਹਦਾ ਪ੍ਰਚਾਰ ਕਰਨ ਦਾ ਜ਼ਿਆਦਾ ਹੈਗਾ ਹਾਂਜੀ -ਹਾਂਜੀ
ਤੇ ਨਾਲੇ ਅੱਜ ਕੁਦਰਤੀ ਅੱਜ ਗਰਮੀ ਹੈ ਬਹੁਤ ਸੀ ਪਸੀਨਾ ਬਹੁਤ ਆ ਰਿਹਾ ਸੀ ਅਜ ਬਹੁਤ ਗਰਮੀ ਸੀ ਅੱਜ
ਹਾਂਜੀ ਬੜੀ ਗਰਮੀ ਸੀ ਮੈਂ ਸੇਵਾ ਸੂਵਾ ਕਰਕੇ ਆਈ ਅੱਠ ਵਜੇ ਮੈਂ ਏਸੀ ਦੇ ਥੱਲੇ ਬਹਿ ਗਈ ਆ ਕੇ ਉੱਥੇ ਤੇ ਮੈਨੂੰ ਇੰਨੀ ਗਰਮੀ ਲੱਗ ਰਹੀ ਸੀ ਫਿਰ ਵੀ ਮੈਂ ਕਿਹਾ ਨਾ ਮੈਂ ਤੇ ਪੂਰੀ ਸੇਵਾ ਕਰਕੇ ਹੀ ਜਾਣਾ ਅੱਜ
ਅੱਜ ਤਾਂ ਪੂਰਾ ਦਿਨ ਹੀ ਲੱਗ ਗਿਆ ਹੋਣਾ ਉੱਥੇ
ਹਾਂਜੀ- ਹਾਂਜੀ ਮੈਂ ਹੋ ਗਿਆ ਸਵੇਰੇ ਗਈ ਸੀਗੀ ਸਵੇਰੇ ਨੀ ਮਤਲਬ ਦੁਪਹਿਰੇ ਗਈ ਸੀ ਇੱਕ ਵਜੇ ਤੇ ਮੈਂ ਸ਼ਾਮੀ ਆਈ ਆਂ ਅੱਠ ਅੱਠ ਵੱਜ ਗਏ ਸੀ।
ਅੱਛਾ ਫਿਰ ਸਾਂ ਸੁਭਣ ਨੂੰ ਸਾਰਾ ਟਾਈਮ ਲੱਗਣਾ, ਨਾ ਹਰ ਚੀਜ਼ ਸਾਂਭ ਸੰਭਾਲਣ ਨੂੰ ਟਾਈਮ ਲੱਗ ਜਾਣੀ।
ਭਾਂਡੇ ਭੂੰਡੇ ਵੀ ਧੋਣੇ ਸੀਗੇ, ਭਾਂਡੇ ਵੀ ਕਾਫੀ ਹੋ ਗਏ ਸੀ ਗਲਾਸ ਗਲੂਸ ਜਿਨਾਂ ਚ ਆਪਾਂ ਦਿੱਤੀ ਸੀ। ਕਾਫੀ ਭਾਂਡੇ ਹੋ ਗਏ ਸੀ, ਤੇ ਆਪਾਂ ਦੋ ਤਿੰਨ ਕੁੜੀਆਂ ਸੀਗੀ। ਤੇ ਆਪਾਂ ਸੇਵਾ ਕੀਤੀ ਉੱਥੇ ਪਾਂਡਿਆਂ ਦੀ,
ਇਹ ਨ ਚਲੋ ਵਧੀਆ ਹੋ ਗਿਆ, ਫੇਰ ਵੀ, ਟਮ ਟਾਈਮ ਦਾ ਲੱਗ ਜਾਂਦਾ ਜੀ, ਟਾਈਮ ਤਾਂ ਕੱਢਨਾ ਹੁੰਦਾ ਟਾਈਮ ਤਾਂ ਲੱਗਦਾ, ਇਹਨਾਂ ਚੀਜਾਂ ਨੂੰ ਟਾਈਮ ਲੱਗ ਜਾਂਦਾ ਜੀ।
ਪਰ ਮਨੂੰ-ਮੈਨੂੰ ਬੜੀ ਖ਼ੁਸ਼ੀ ਮਿਲਲੀ ਹੈ ਅੱਜ, ਸੇਵਾ ਕਰਕੇ ਨਾ। ਬੜਾ ਆਨੰਦ ਲੁੱਟਿਆ ਮੈਂ,
ਪੂਰਾ ਮਜ਼ਾ ਆਉਦਾ ਹੀ ਸੇਵਾ ਤਾਂ ਪੂਰਾ ਮਜ਼ਾ ਹੈ।
ਹਾਂਜੀ, ਤੁਸੀਂ ਨੀ ਗਏ ਅੱਜ ਗੁਰਦੁਆਰੇ
ਡਿੱਗਿਆ ਹੀ ਸਵੇਰੇ ਮੱਥਾ ਟੇਕਿਆ ਸੀਗਾ ਗੁਰਦੁਆਰਾ ਸਾਹਿਬ ਜਾਈਦਾ ਰੋਜ਼ ਹੀ ਜਾਈਦਾ ਅੰਬਲ ਤਾਂ ਅਨੁਮਾਨੀ ਇਕਾਦਸੀ ਉਦਾਂ ਵੀ ਰੋਜ਼ ਮੱਥ ਟੇਕਣ ਜਾਈਦਾ ਗੁਰਦੁਆਰਾ ਸਵੇਰੇ
ਜੀ ਹਾਂਜੀ, ਸਾਡੇ ਇੱਧਰ ਲੰਗਰ ਵੀ ਲੱਗਿਆ ਹੋਏ ਸੀ।
ਹਾਂਜੀ-ਹਾਂਜੀ-ਹਾਂਜੀ, ਹਾਂ ਲੰਗਰਾਂ ਅੱਜ-ਅੱਜ ਦੇ ਦਿਨ ਤਾਂ ਸਾਰੀ ਹੀ ਸੇਵਾ ਕਰ। ਬਹੁਤ ਬੰਦੇ ਸੇਵਾ ਕਰਦੇ ਆ, ਪਰ ਪੂਰਾ ਮਹੀਨਾ ਚ ਮਹੀਨਾ-ਮਹੀਨਾ ਪੂਰਾ ਮਹੀਨਾ ਹੀ ਚੱਲਦੀ ਰਹਿੰਦੀ ਸੇਵਾ, ਕੋਈ ਨਾ ਕੋਈ ਲਾਂਦਾ ਲਾ ਕੇ ਰੱਖਦਾ ਹੀ ਹੈ ਛੱ
ਹਾਂਜੀ-ਹਾਂਜੀ, ਇਹ ਮਹੀਨਾ ਤੇ ਪੂਰਾ ਸੇਵਾ। ਦਾ ਹੀ ਹੈਗਾ, ਦੇਖੋ ਇੰਨੀ ਗਰਮੀ ਪੈਂਦੀ ਹੈ ਪਰ ਅੱਛੀਆਂ ਵਾਸਤੇ ਵੀ ਤੁਸੀਂ ਛੱਤ ਤੇ ਐਵੇਂ ਕਰਾ ਕਰੋ। ਖਾਣ ਪੀਣ ਦਾ ਪ੍ਰਬੰਧ ਕਰਦੇਿਆਂ ਕਰੋ, ਜਿਵੇਂ ਪਾਣੀ ਦਾ ਡੂੰਗਾ ਰੱਖਤਾ, ਦਾਣੇ-ਦੂਣੇ ਰੱਖਤੇ। ਉਹ ਵੀ ਬੇਜ਼ੁਬਾਨ ਜਾਨਵਰ ਨੇ ਉਹਨਾਂ ਨੂੰ ਵੀ ਦੇਖੋ, ਸਾਡੇ ਤੋਂ ਹੀ ਮਿਲਦਾ। ਹੋਰ ਕਿੱਥੋਂ ਲੈਣਾ?
ਹਾਂਜੀ-ਹਾਂਜੀ, ਉਹ ਤਾਂ ਗੱਲ ਹੈ ਹੀ ਹੈ, ਉਹ ਤਾਂ ਗੱਲ ਹੈ ਹੀ ਹੈ।
ਉਹਨਾਂ ਦੀ ਸੇਵਾ ਵੀ ਆਪਾਂ ਕਰਕੇ ਪੁੰਨ ਕਮਾ ਸਕ
ਹਾਂਜੀ-ਹਾਂਜੀ, ਮੇਨ ਸੇਵਾ ਹੀ ਆ ਸੇਵਾ ਹੀ ਕੰਮ ਆਣੀ। ਕਰਮ ਹੀ ਬੰਦੇ ਦੇ ਕੰਮ ਆਣੇ ਜੀ ਜ਼ਿੰਦਗੀ ਚ ਵਧੀਆ ਕਰਮ ਕਰਾਂਗੇ ਵਧੀਆ ਮਿਲੂਗਾ, ਸਾਰਾ ਕੁਛ ਅਜ ਤੁਸੀਂ ਚੰਗੀ ਸੇਵਾ ਕੀਤੀ। ਪੂਰੀ ਅੱ ਸੱਤ-ਅੱਠ ਘੰਟੇ ਲਗਾਤਾਰ ਸੇਵਾ ਕੀਤੀ ਤੁਸੀਂ ਅਜ ਥੱਕਗੇ ਹੋਣੇ ਤੁਸੀਂ
ਕਾਫੀ-ਕਾਫੀ ਟਾਈਮ ਮੈਨੂੰ ਲੱਗ ਗਿਆ ਸੀ, ਫੇਰ ਆਪਾਂ ਘੜੇ-ਘੂੜੇ ਲੈਣ ਗਏ ਸੀ। ਆਪਾਂ ਦਾਨ ਕਰਨੇ ਸੀ, ਪੰਜ-ਛੇ ਘੜੇ ਲੈ ਤੇ ਨਾਲੇ ਛਬੀਲਾਂ ਦੋ-ਚਾਰ ਛਬੀਲ ਦੀ ਬੋਤਲਾਂ ਮੈਂ ਦਾਨ ਕਰਤੀ ਮੈਂ ਕਿਹਾ ਉਹ ਵੀ ਸੇ ਹਾਂਜੀ, ਉਹ ਵੀ ਸੇਵਾ ਲੱਗਦੀ ਹੈ। ਜਿਹੜੇ ਮੈਂ ਕਿਹਾ ਗੁਰਦੁਆਰੇ ਬਾ ਹਾਂਜੀ। ਗੁਰਦੁਆਰੇ ਹੋ ਗਏ, ਮੰਦਿਰ ਦੇ ਕੋਲ ਜਿਹੜੇ ਲੋਕੀ ਬੈਠੇ ਹੋਏ ਸੀ। ਜਿਨਾ ਜਰੂਰਤਮੰਦ ਨੇ ਜਰੂਰਤ ਮੰਦਾਂ ਨੂੰ ਮੈਂ ਦੇ ਕੇ ਆਈ ਸੀ ਪੈਸੇ-ਪੂਸੇ ਵੀ। ਮੈਂ ਕਿਹਾ ਚਲੋ, ਇਹ ਸੇਵਾ ਵੀ ਲੱਗ ਜਾਏਗੀ।
ਨਹੀਂ-ਨਹੀਂ ਚਲੋ ਵਧੀਆ, ਤੁਹਾਡਾ ਬਹੁਤ ਵਧੀਆ ਨੀ ਲੱਗਾ ਜੀ ਬਹੁਤ ਵਧੀਆ ਲੱਗਾ ਜੀ। ਪੈਸੇ ਵਾਰ ਕੇ ਆਏ ਬਹੁਤ ਵਧੀਆ ਲੱਗਾ ਤੁਸੀਂ ਸੇਵਾ ਕੀਤੀ। ਬਹੁਤ ਵਧੀਆ ਲੱਗਾ ਤੁਹਾਡਾ ਜੀ।
ਹਾਂਜੀ, ਫਿਰ ਘਰ ਆ ਕੇ ਫਿਰ ਬੱਚੇ ਵੀ ਲੱਗੇ ਹੋਏ ਸੀ ਸਾਡੇ ਨਾਲ ਬੱਚੇ ਵੀ ਨਿਆਣੇ ਵੀ ਕਹਿੰਦੇ ਮੈਂ ਵੀ ਜਾਣਾ- ਮੈਂ ਵੀ ਜਾਣਾ ਮੈਂ ਕਿਹਾ, ਚਲੋ ਤੁਹਾਨੂੰ ਵੀ ਲੈ ਸਿਨਿਆ ਉਹ ਵੀ ਬੜੀ ਆਨੰਦ ਲੁੱਟ ਗਏਸੀ ਹਾਂਜੀ, ਬੱਚੇ ਤੇ ਰੋਡ ਤੇ ਖੜੇ ਹੋ-ਹੋ। ਕੇ ਮੈਂ ਵਣਨਾ ਮਤਲਬ ਆਪਸ ਲੱਗੇ ਹੋਏ ਸੀਗੇ। ਖੇਲ-ਖੇਲ ਚ
ਉਹਨਾਂ ਨੂੰ ਚਾਹ ਹੁੰਦਾ ਨਾ ਚ ਚਾਹ-ਚਾਹ ਹੁੰਦਾ ਨਾ ਬੱਚਿਆਂ ਨੂੰ ਮੈ
ਹਾਂਜੀ, ਬੱਚਿਆਂ ਨੂੰ ਜ਼ਿਆਦਾ ਚਾ ਆਦਾ ਸਾਰੇ ਇੱਕ- ਇੱਕ ਦੁਕਾਨ ਚ ਬਾਜ਼ਾਰ ਚ ਜਿਹੜੀ-ਜਿਹੜੀ ਦੁਕਾਨਾਂ ਨੇ ਦੁਕਾਨਾਂ ਤੇ ਜਾ-ਜਾ ਕੇ ਕਿ ਬੱਚਿਆਂ ਨੇ ਉਹਨਾਂ ਦੀ ਬੋਤਲਾਂ-ਬੋਤਲਾਂ ਭਰੀਆਂ ਨੇ ਤੇ ਉਹਨਾਂ ਨੂੰ ਜਾ-ਜਾ ਕੇ ਜੱਗ ਚ ਮਤਲਬ ਭਰ ਕੇ
ਹਾਂਜੀ ਤੁਸੀਂ ਸੰਸਕਾਰ, ਤੂ ਤੁਸੀਂ ਸੰਸਕਾਰ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਦਿਤੇ ਬਹੁਤ ਵਧੀਆ ਸੰਸਕਾਰ ਦਿੱਤੇ ਆਪਣੇ ਬੱਚਿਆਂ ਨੂੰ।
ਹਾਂਜੀ-ਹਾਂਜੀ, ਨਹੀਂ ਮੈਂ ਉਹਨਾਂ ਨੂੰ ਸਿਖਾਉਂਦੀ ਰਹਿੰਦੀ ਹਾਂ ਬਾਈ ਤੁਸੀਂ ਸੇਵਾ ਕਰਨੀ ਹੈ। ਰੱਬ ਦੀ ਸੇਵਾ ਜਿਵੇਂ ਤੁਸੀਂ ਬੰਦੇ ਦੀ ਸੇਵਾ ਕਰੋਗੇ ਮੀਨਜ਼ ਉਹ ਰੱਬ ਦੀ ਸੇਵਾ ਹੋ ਗਈ ਹੈ ਰੱਬ ਖੁਸ਼ ਹੋ ਜਾਂਦਾ ਜਦੋਂ ਤੁਸੀਂ ਬੰਦਿਆਂ ਦੀ ਸੇਵਾ ਕਰਦੇ ਓ।
ਉਹ ਤਾਂ ਗੱਲ ਇਹ ਸੇਵਾ ਦਾ ਨੰਦ ਵੀ ਵੱਖਰਾ ਵਾ ਫਲ ਵੀ ਵਦੀਆ ਮਿਲਦਾ ਹਰ ਚੀਜ਼ ਵਦੀਆ ਜੀ। ਇਹ ਸੇਵਾ ਵੱਖਰੀ ਹੈਜੀ ਇਹਦੀ ਕੋਈ ਰੀਸ ਨਹੀਂ ਹੈਗੀ ਜੀ।
ਹੂੰ, ਨਹੀਂ ਜੀ-ਨਹੀਂ ਜੀ ਸਾਰੇ ਹੀ ਹੋ ਗਏ ਸਾਰੇ-ਸਾਰਿਆਂ ਨੂੰ ਹੀ ਆਪਾਂ ਨੂੰ ਅੱਠ ਵੱਜ ਗਏ ਸੀ ਫਿਰ ਆਪਾਂ ਘਰ ਆਏ ਫਿਰ ਮੈਂ ਬੱਚਿਆਂ ਨੂੰ ਕਿਹਾ ਚਲੋ ਹੁਣ ਨਾ ਧੋਲੋ। ਨਾ ਧੋ ਕੇ ਮੈਂ ਤ ਸਾਰਿਆਂ ਵਾਸਤੇ ਚਾਹ ਚੂ ਬਣਾ ਦਿੰਦੀ ਹਾਂ ਫਿਰ ਰੋਟੀ ਖਾ ਕੇ ਆਪਣਾ ਸੋ ਜਾਣਾ ਟਾਈਮ ਸਿਰ ਥੱਕ ਵੀ ਗਏ ਨੇ ਅੱਜ। ਤੇ ਮੈਂ ਕਿਹਾ ਹੁਣ ਸੋ ਜਾ ਟਾਈਮ ਸਿਰ ਸਵੇਰੇ ਫਿਰ ਤੁਸੀਂ ਜਾਣਾ ਵੀ ਹੈ ਟਿਊਸ਼ਨ ਜਾਂਦੇ ਨੇ ਪੜ੍ਹਨ ਤੇ ਮੈਂ ਕਿਹਾ ਪੜ੍ਹਨ ਵੀ ਜਾਣਾ ਤੁਸੀਂ ਤੇ ਸੋ ਜਾਓ ਹੁਣ।
ਸਹੀ ਗੱਲ ਐ ਚਲੋ ਵਦੀਆ ਗੱਲ ਆ ਬੱਚਿਆਂ ਦੀ, ਬੱਚਿਆਂ ਦੀ ਸੇਵਾ ਹੋ ਗਈ, ਤੁਸੀਂ ਵੀ ਸੇਵਾ ਕਰ ਲਈ ਆਜ ਦਿਨ ਵੀ ਬੜਾ ਵਦੀਆ ਕਰਮਾ ਆਲਾ ਦਿਨ ਐ, ਪੁਰਨ ਅ ਬ ਨਮਾਨੀ ਕਾਸ਼ਤੀ ਆ ਦੀਦੀ।
ਹਾਂਜੀ, ਬਹੁਤ ਵੱਡੀ ਐ ਮੈਂ ਤੇ ਸੁਣਿਆ ਇਹਦਾ ਤੇ ਪੁੰਨ ਬੋਤ ਵੱਡਾ ਲੱਗਦਾ ਜੇ ਸਾਲ ਚ ਇੱਕ ਵਾਰੀ ਆਣੀ ਆ ਨਾ ਤੇ ਬਸ ਮਨ ਨੂੰ ਖੁਸ਼ੀ ਦੇ ਕੇ ਜਾਂਦੀ ਏ, ਮੈਂ ਤੇ ਹਰ ਵਾਰੀ
ਵੀ ਬਹੁਤ ਕਰਦੇ ਆ ਹਾਂਜੀ-ਹਾਂਜੀ।
ਹਾਂਜੀ-ਹਾਂਜੀ, ਮੈਂ ਵੀ ਹਰ ਵਾਰੀ ਕਰਨੀ ਆ, ਮੈਨ ਤੇ ਬੜਾ ਖੁਸ਼ੀ ਮਤਲਬ ਦਿਲ ਨੂੰ ਬੜਾ
ਹਾਂ, ਜੀਜੀ ਮਸ। ਮ ਸਵੇਰੇ ਗੁਰ ਸਵੇਰੇ ਗੁਰਦੁਆਰੇ ਗਿਆ ਸੀ, ਖਰਬੂਜੇ ਅੰਬ-ਉਂਬ ਰੂਅਬਜ਼ਾ ਦੀ ਬੋਤਲਾਂ ਗੁਰਦੁਆਰਾ ਤੇ ਆਇਆ ਸੀਗਾ, ਮੰਦਿਰ ਵੀ ਤੇ ਆਇਆ ਸੀਗਾ, ਅਪਾਂ ਵੀ ਹਰ ਸਾਲ
ਹਾਂਜੀ, ਨਈ ਕਰਨੀ ਚਾਹੀਦੀ ਐ, ਏ ਸੇਵਾ ਨਾ ਬਿਲਕੁਲ। ਗੁਰਪੁਰਬ ਵੀ ਹੁੰਦਾ ਐ ਗੁਰਪੁਰਬ ਵੀ ਅਪਾਂ ਸੇਮ ਇਹੋ ਜਿਹੀ ਸੇਵਾ ਕਰਨੇ ਆ, ਕਦੀ ਅਪਾਂ ਕੜੀ ਚਾਵਲ ਲਾ ਲੈਨੇ ਆ ਕਦੀ ਅਪਾਂ ਰੂਬਜ਼ਾ, ਕਦੀ ਪੁੁਲਾਓ, ਸਾਰੀ ਸੇਵਾ ਅਪਾਂ ਕਰਨੇ ਆ।
ਨਈ ਬੋਤ ਵਦੀਆ, ਬੋਤ ਵਦੀਆ ਉਪਰਾਲਾ ਜੀ ਬੋਤ ਵਦੀਆ ਉਪਰਾਲਾ। ਤੁਆਡਾ ਉਪਰਾਲਾ ਬਹੁਤ ਵਦੀਆ ਈ ਰੱਬ ਤੁਹਾਨੂੰ ਹੋਰ ਦੀ ਹੋਰ ਤੁਸੀਂ ਹਰ ਸਾਲ ਏਦਾਂ ਵੱਧ ਵ ਵੱਧ ਛੜ ਕੇ ਲਾਓ ਜੀ ਲੰਗਰ ਦੀ ਹੋਰ
ਹਾਂਜੀ ਮੈਂ ਤੇ ਕੈਦੀ ਐ ਰੱਬ ਮੈਰ ਕਰੇ ਮੈਂ ਜੈਦਾ ਤੋਂ ਜੈਦਾ ਸੇਵਾ ਕਰਾਂ ਜੈਦਾ ਤੋਂ ਜੈਦਾ ਲੋਕਾਂ ਦੀ ਜਿੰਨੀ ਮੇਰੇ ਕੋਲ ਮਦਦ ਹੋ ਸਕਦੀ ਐ ਮੈਂ ਕਰਾਂ ਤੇ ਪੁੰਨਯ ਕਮਾਵਾਂ।
ਹਾਂਜੀ-ਹਾਂਜੀ ਸਈ ਗੱਲ ਐ ਜੀ, ਨਈ-ਨਈ ਤੁਸੀਂ ਤਾਂ ਬੋਤ ਚੰਗੇ ਓ ਜੀ, ਤੁਆਨੂੰ ਤੁਹੀ ਤੁਆਨੂੰ ਹਾਂਜੀ-ਹਾਂਜੀ ਬਸ ਲੱਗੇ ਖਾਣ, ਥੋੜੀ ਦੇਰ ਤੱਕ।
ਅੱਛਾ ਲੇਟ ਹੋ ਗਏ ਅੱਜ ਤੁਸੀਂ ਰੋਟੀ ਖਾਣ ਨੂੰ।
ਉਹ ਬਸ ਥੋੜਾ ਆਜ ਇਦਾਂ ਈ ਸੀ ਲੇਟ ਆਏ, ਥੋੜਾ ਬਜ਼ਾਰ
ਹਾਂਜੀ-ਹਾਂਜੀ। ਹਾਂਜੀ-ਹਾਂਜੀ, ਬਾਜ਼ਾਰ ਜਾਂਦੇ ਟਾਈਮ ਲੱਗ ਈ ਜਾਂਦਾ ਫਿਰ।
ਹਾਂਜੀ-ਹਾਂਜੀ, ਫਿਰ ਨਾਲੇ ਗਰਮੀ ਐ ਨਾ ਫਿਰ ਬੰਦਾ ਲੇਟ ਈ ਜਾਂਦਾ ਧੰਨਵਾਦ ਥੋੜਾ ਕਲੋਸ ਫੋਸ ਸਿਸਟਮ ਚੱਲਦਾ ਹੁੰਦਾ ਗਰਮੀਆਂ ਚ ਦਿਲ ਨਈ ਕਰਦਾ ਹੁੰਦਾ ਜਾਣ ਤੇ
ਹਾਂਜੀ, ਗਰਮੀਆਂ ਚ ਤਾਂ ਵੈਸੇ ਈ ਪਾਣੀ ਪੀ-ਪੀ ਕੇ ਈ ਪੇਟ ਭਰ ਜਾਂਦਾ ਐ, ਅੱਜ ਅਸੀਂ ਛੱਬੀ ਅਸੀਂ ਚਬੀਲ ਤੇ ਜੈਦਾ ਪੀਤੀ ਨੀ ਪਰ ਪਾਣੀ ਪੀ-ਪੀ ਕੇ ਗਰਮੀ ਚ ਸਾਡਾ ਪੇਟ ਭਰ ਗਿਆ ਮੈਂ ਤੇ ਰੋਟੀ ਰੋਟੀ ਵੀ ਜੈਦਾ ਨੀ ਖਾਈ ਮੈਂ ਤੇ ਬਸ ਇੱਕ ਰੋਟੀ ਖਾਈ ਉਹ ਚ ਮੇਰਾ ਢਿਡ
ਹਾਂਜੀ-ਹਾਂਜੀ, ਪਿਆਸ ਲੱਗਦੀ ਬੋਤ ਨਾ ਧੁੱਪ, ਧੁੱਪ ਹੈਈ ਬੋਤ ਤਿੱਖੀ ਐ।
ਹਾਂਜੀ, ਬੜੀ ਧੁੱਪ ਸੀਗੀ ਮੈਨ ਤੇ ਇੱਕ ਵਾਰੀ ਨੂੰ ਚੱਕਰ ਵੀ ਆਣ ਲੱਗ ਗਏ ਸੀ। ਫਿਰ ਮੈਂ ਥੋੜੀ ਦੇਰ ਬਹਿ ਗਈ ਸੀ ਕੂਲਰ ਆਗੇ ਮੈ ਕਿਆ ਚਲੋ ਥੋੜੀ ਦੇਰ ਰੁਕ ਕੇ ਕਰਦੀਆਂ, ਇਨਾ ਚਿਰ ਬੱਚੇ ਸੇਵਾ ਕਰਨ ਲਗ ਗਏ ਸੀ। ਫਿਰ ਮੈਂ ਥੋੜੀ ਦੇਰ ਬੱਚਿਆਂ ਨੂੰ ਵੀ ਬਿਠਾਇਆ ਮੈ ਕਿਆ ਤੁਸੀ ਵੀ ਬਹਿ ਜੋ ਹਾਂਜੀ
ਬੀ ਪੀ ਵੀ ਲੋ ਨਾ ਤਾਂ ਕਰਕੇ ਧਿਆਨ ਨਾਲ ਕਰਿਆ ਕਰੋ, ਗਰਮੀ ਬਹੁਤ ਜਾਦੀ ਹੈ ਜੀ।
ਹੋਰ ਸੁਣਾਓ ਤੁਸੀ ਘਰ ਠੀਕ ਨੇ ਸਭ?
ਹਾਂਜੀ-ਹਾਂਜੀ ਸਭ ਵਧੀਆ, ਸਭ ਵਧੀਆ ਸਭ ਵਧੀਆ ਫਸ ਕਲਾਸ ਮੋਜਾਂ ਸਾਰਿਆ ਦੀਆ। ਗਰਮੀ ਦੀ ਛੁੱਟੀਆਂ ਦਾ ਆਨੰਦ ਮਾਣ ਰਹੇ ਜੀ ਉਹ।
ਕਰ ਲਾਓ ਇਧਰ
ਨਈ ਬਸ ਕੋਈ ਨੀ ਆਪਾ ਐਤਵਾਰ ਆਪਾ ਦੇਖਦੇ ਆ ਐਤਵਾਰ ਜਾ ਐਤਵਾਰ ਨੂੰ ਸ਼ਨੀ, ਐਤਵਾਰ ਵੀਕਐਂਡ ਤੋਂ ਦੇਖਾਂਗੇ ਤੁਆਡੇ ਵਾਲ ਜ਼ਰੂਰ ਚੱਕਰ ਲਵਾਂਗੇ। ਹੋਰ, ਭਾਜੀ ਠੀਕ ਐ ਜੀ।
ਹਾਂਜੀ-ਹਾਂਜੀ, ਸਬ ਵਦੀਆ ਚਲੋ ਤੁਸੀਂ ਆ ਜਾਣਾ ਐਤਵਾਰ ਨੂੰ ਮੈਂ ਕਰਾਂਗੀ ਇੰਤਜ਼ਾਰ ਤੁਆਡਾ ਠੀਕ ਐ।
ਪੱਕਾ ਜੀ, ਪੱਕਾ ਜੀ, ਆਉਂਗਾ ਜੀ।
ਠੀਕ ਐ ਜੀ, ਸਾਸੀ ਕਾਲ
ਠੀਕ ਐ ਜੀ, ਸਸ ਸ੍ਰੀ ਕਾਲ
ਪਤਾ ਨੀ